ਹੋ
ਹੈਲੋ ਸਤਿ ਸ੍ਰੀ ਅਕਾਲ ਜੀ।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
ਵਧੀਆ ਤੁਸੀ ਸੁਣਾਓ।
ਵਧੀਆ ਮੇਰੇ ਵਧੀਆ ਕੀ ਕਰਦੇ ਪਏ ਸੀ?
ਬਸ ਬੈਠੇ ਹੋਏ ਸੀਗੇ।
ਅੱਛਾ ਰੋਟੀ ਵਗੈਰਾ ਬਣਾ ਲਿੱਤੀ ਅੱਜ? ਅੱਛਾ ਕੀ ਬਣਾਇਆ ਜੇ?
ਅਸੀ ਅੱਜ ਆਲੂ ਬੈਗਣ ਦੀ ਸਬਜੀ ਬਣਾਈ ਏ।
ਅੱਛਾ ਕਿਵੇ ਬਣਾਉਂਦੇ ਓ ਤੁਸੀ ਫੇਰ ਆਲੂ ਬੈਂਗਨ?
ਅਸੀ ਤੇ ਓ ਕੁੱਕਰ ਵਿੱਚ ਈ ਬਨਾਨੇਆ
ਅੱਛਾ ਅੱਛਾ- ਅੱਛਾ ਕਈ ਕ ਕਈ ਓ ਉਦੇ 'ਚ ਬਣਾਉਂਦੇ ਨਾ ਲੋਹੇ ਦੀ ਕੜਾਈ 'ਚ।
ਹਾਂਜੀ।
ਹਾਂ ਕਹਿੰਦੇ ਆ ਬੈਨੀਫਿਸ਼ੀਅਲ ਹੁੰਦੀ ਹੈ?
ਹੂੰ ਉਹ ਤੇ ਅੱਛੀ ਹੁੰਦੀ ਹੈ ਲੋਇਆ ਅੰਦਰ ਜਾਂਦਾ ਨਾ।
ਹਾਂਜੀ। ਕਹਿੰਦੇ ਆ ਕਿ ਆਇਰਨ ਉਹਦੇ ਨਾਲ ਮਿਲਦਾ ਸਾਨੂੰ ਲੋਹੇ ਦੇ ਜਿਹੜੇ ਕੰਨ ਹੁੰਦੇ ਆ ਜਦ ਸਾਡੇ ਸਰੀਰ। ਸਰੀਰ ਨੂੰ ਚਾਹੀਦੇ ਹੁੰਦੇ ਆ ਉਹ ਸਾਡੇ ਅੰਦਰ ਪਹੁੰਚਦੇ ਆ ਲੋਹੇ ਦੀ ਸਭ। ਜਿਸ ਸਮਾਨ ਬਣਾਉਣ ਨਾਲ।
ਹਾਂਜੀ।
ਤੁਸੀਂ ਯੂਜ ਕਰਦੇ ਹੋ ਲੋਹੇ ਦੀ ਕੜਾਹੀ ਫੇਰ?
ਹਾਂਜੀ ਕਰਦੇ ਆ ਕਈ ਸਬਜ਼ੀ ਲੋਹੇ ਦੀ ਕੜਾਹੀ 'ਚ ਬਣਾਦੇ ਆ।
ਅੱਛਾ।
ਹੂੰ।
ਅੱਛਾ ਸਾਡੇ ਵੀ ਨਾ ਲੋਹੇ ਦੀ ਕੜਾਈ ਚ' ਸਾਰਾ ਕੁਛ ਬਣਾਉਂਦੇ ਨੇ ਜਿਵੇਂ ਸਬਜ਼ੀਆਂ, ਸੁੱਕੀ ਸਬਜ਼ੀਆਂ ਹੋ ਗਈਆਂ ਹੈ। ਸਾਰੀਆਂ ਉਹਨਾਂ ਲੋਹੇ ਦੀ। ਕੜਾਹੀ 'ਚ ਹੀ ਬਣਾਉਂਦੇ ਨੇ ਕਿਉਂਕਿ ਇੱਕ ਤੇ ਉਹਦੇ ਨਾਲ ਟੇਸਟ ਵੀ ਅੱਛਾ ਆ ਜਾਂਦਾ ਹੈ। ਤੇ ਦੂਜਾ ਹੈ? ਕਿ ਸਬਜ਼ੀ ਜਿਹੜੀ ਅੱਛੀ ਬਣਦੀ ਹੈ ਔਰ ਅੱਛੀ ਪੋਸ਼ਟਿਕ ਹੋ ਜਾਂਦੀ ਹੈ। ਜਿਵੇਂ ਤੁਹਾਨੂੰ ਦੱਸਿਆ ਹਾਂ ਜਿਵੇਂ ਤੁਹਾਨੂੰ ਦੱਸਿਆ ਆਇਰਨ ਦੀ ਜਿਹਦੇ ਚ ਕਮੀ ਹੋਏ। ਨਾ ਤੇ ਡਾਕਟਰ ਸਪੈਸ਼ਲ ਦੱਸਦੇ ਨੇ ਲੋਹੇ ਦੇ ਭਾਂਡੇ ਯੂਜ ਕਰਨ ਵਾਸਤੇ।
ਹਾਂਜੀ ਤੇ ਦੱਸਦੇ ਨੇ ਸਿਲਵਰ ਦਾ ਨਹੀਂ ਯੂਜ ਕਰਨਾ ਚਾਹੀਦਾ ਲੋਏ ਦਾ ਯੂਸ ਕਰਨਾ।
ਹਾਂਜੀ ਤੇ ਮੈਂ ਉਹੀ ਤੁਹਾਡੇ। ਤੁਸੀਂ ਮੈਂ ਸਬਜ਼ੀ ਬਣਾਈ ਸੀ ਤੇ ਮੈਂ ਕਿਹਾ ਪੁੱਛਾ ਜ਼ਰਾ ਕਿਤੇ ਕਿਵੇਂ ਬਣਾਉਂਦੇ ਹੋ? ਕਈ ਵਾਰ ਕਈ ਨਾ ਲੋਕੀ ਸਪੈਸ਼ਲ ਆਲੂ ਬੈਂਗਣ ਨੂੰ ਨਾ ਲੋਏ ਦੀ ਕੜਾਈ 'ਚ ਬਣਾਉਂਦੇ ਨੇ? ਤੇ ਹਾਂ ਤੇ ਮੈਂ ਕਿਹਾ ਸ਼ਾਇਦ ਤੁਸੀਂ ਲੋਹੇ ਦੀ ਕੜਾਈ?
ਨਹੀਂ ਉਹਦੇ 'ਚ ਵੀ ਬਣਾਨੇ ਆ ਫੇਰ ਉਹ ਟਾਈਮ ਥੋੜਾ ਜਿਆਦਾ ਹੋ ਗਿਆ ਸੀ ਨਾ ਫੇਰ ਤਾਂ।
ਅੱਛਾ-ਅੱਛਾ ਹਾਂ ਕੁੱਕਰ ਹੈ ਨਾ ਕੁੱਕਰ ਵਿੱਚ ਥੋੜਾ ਜਲਦੀ। ਬਣ ਜਾਂਦਾ ਸਿੱਧਾ ਮਤਲਬ ਗਲ ਜਾਂਦਾ ਸਮਾਨ। ਹਾਂਜੀ-ਹਾਂਜੀ-ਹਾਂਜੀ ਤੇ। ਹਾਂ ਲੋਹੇ ਦੀ ਕੜਾਹੀ 'ਚ ਇਹ ਹੁੰਦਾ ਕਿ ਥੋੜਾ। ਟਾਈਮ ਲੈਂਦੀ ਹੈ ਪਰ ਹਾਂ ਇਹ ਹੈ ਕਿ ਸਵਾਦ ਬਹੁਤ ਬਣਦੀ ਹੈ ਉਹਦੀ। ਚੀਜ਼ਾਂ ਨਾ ਹਾਂ ਥੋੜ੍ਹੀ ਰੰਗਤ ਚ ਵੀ ਫ਼ਰਕ। ਹੁੰਦਾ ਹੈ ਅਸੀਂ ਅਗਰ ਕਿਸੇ ਸਬਜ਼ੀ ਨੂੰ ਉਂਝ ਬਣਾਈਏ ਤੇ ਲੋਹੇ ਦੀ ਕੜਾਹੀ 'ਚ ਬਣਾਈਏ ਹਨਾ।
ਹੂੰ ਤੇ ਉਹ ਲੋਹੇ ਦੀ ਕੜਾਹੀ ਚ ਕਾਲੇ ਪਣ 'ਚ ਪੈ ਜਾਂਦੀ ਹੈ ਨਾ ਥੋੜੀ। ਰੰਗ ਚੜ ਜਾਂਦਾ ਨਾ ਲੋਹੇ ਦਾ। ਸਾਰਾ ਸਬਜ਼ੀ ਨੂੰ ਤਾਂ ਫੇਰ ਕਲਰ ਚੇਂਜ ਹੋ ਜਾਂਦਾ।
ਹਾਂ ਤਾਂਹੀ ਮੈਂ ਇਸ ਦਿਨ ਮੰਮੀ ਨੇ ਬਣਾਏ ਸੀ ਆਲੂ ਬੈਂਗਣ। ਤੇ ਲੋਹੇ ਦੀ ਕੜਾਹੀ 'ਚ ਬਣਾਏ ਸੀ ਉਹ ਤੇ ਬੜੇ ਮਤਲਬ। ਮਤਲਬ ਉਹ ਬਣੇ ਸਨ ਦਾਗ਼ ਜੇ। ਕਲਰ ਦੇ ਬਲੈਕ ਕਿਸ ਪੰੰਨੇ 'ਚ ਬੰਨਣੇ ਸਨ ਹਾਂ ਤੇ ਕੱਲ੍ਹ ਬਣਾਏ ਸੀ ਉਹ? ਘਰੇ ਬਣਾਏ ਅਸੀਂ ਤੇ ਅਸੀਂ ਕੱਲ ਬਣਾਏ ਸੀ। ਤੇ ਜੋ ਤੁਸੀਂ ਅੱਜ ਬਣਾਇਆ ਨਾ ਅਸੀਂ ਉਹ। ਕੱਲ ਬਣਾਇਆ ਸੀ ਤੇ ਉਹ ਕੁੱਕਰ ਵਿੱਚ ਬਣਾਏ ਸੀ ਅਸੀਂ ਤੇ ਉਹ ਉਹਦਾ ਰੰਗ ਮਤਲਬ। ਮਤਲਬ ਅ ਜਿਵੇਂ ਨੋਰਮਲ ਸਬਜ਼ੀ ਦਾ ਹੁੰਦਾ ਪੀਲਾ-ਪੀਲਾ ਓਦਾਂ ਹੀ।
ਹਾਂ ਉਹ ਰੰਗ ਫੇਰ ਉਹਦਾ ਚੜਿਆ ਗਈਆ ਸੀ, ਜਦੋਂ ਕੁੱਕਰ ਵਿੱਚ ਪਾਉਂਦੇ ਸੀਗੇ।
ਉਹੀ ਕਹਿੰਦੇ ਨੇ ਕਿ ਐਲੂਮੀਨੀਅਮ ਵਗੈਰਾ ਦੇ ਵੀ ਭਾਂਡੇ ਯੂਜ ਨਹੀਂ ਕਰਨੇ ਚਾਹੀਦੇ। ਹੂੰ ਬਈਆ ਇਹਦੇ ਨਾਲ ਕੈਂਸਰ ਵਗੈਰਾ ਹੁੰਦਾ।
ਹੂੰ ਐ ਤੇ ਉੱਥੇ ਯੂਜ ਹੁੰਦਾ। ਹੁੰਦਾ ਹੈ ਜੇਲ ਵਗੈਰਾ ਲਈ। ਉੱਥੇ, ਯੂਜ ਕਰਦੇ ਨੇ ਕੈਦੀਆਂ ਨੂੰ ਖਵਾਉਣ ਵਾਸਤੇ ਸਮਾਨ।
ਹਾਂਜੀ ਬਿਲਕੁਲ ਸਹੀ ਕਹਿੰਦੇ ਪਏਓ। ਵਿੱਚੋ ਤੇ ਅਲਮੀਨੀਅਮ ਵਿੱਚੋਂ ਤੇ ਅਲਮੀਨੀਅਮ ਹਾਂਜੀ ਹਾਂਜੀ ਵਿੱਚੋ ਤੇ ਅਲਮਨੀ ਨਿਯਮ ਦੇ ਬੜਾ ਹਾਂ ਆਹ ਤੇ ਸਹੀ ਕਹਿ ਰਹੇ ਹੋ ਤੁਸੀਂ ਮੈਂ ਕਿਹਾ? ਪੋਂ ਤੇ ਅਲਮੀਨੀਅਮ ਦੇ ਬਹੁਤ ਜ਼ਿਆਦਾ ਪਿੱਛਲੇ ਸਾਲਾਂ ਚ ਪਿਛਲੇ ਕੁਛ ਸਾਲਾਂ ਤੋਂ ਬਹੁਤ ਯੂਜ ਕਰਦੇ ਸਨ। ਲੋਕੀ ਪਰ ਹਾਂ ਪਰ ਹੁਣ ਥੋੜੀ ਅਵੇਅਰਨੈਸ ਹੋ ਗਈ ਏ।
ਹੂੰ, ਤਾਂਹੀ ਤਾ ਲੋਕੀ ਬਿਮਾਰ ਹੋ ਰਹੇ ਨੇ। ਉਹ ਖਾ ਫੇਰ ਮੈ ਨ ਚੀਜ਼ਾਂ ਉਹ ਅੰਦਰ ਫਿਰ ਅਲਮੀਨੀਅਮ ਜਾ ਰਿਹਾ ਫੇਰ ਖ਼ਰਾਬ ਕਰ ਰਿਹਾ।
ਬਿਲਕੁਲ ਸਹੀ ਕਹਿੰਦੇ ਪਏ ਤੁਸੀਂ ਕਿਉਂਕਿ ਜਿਹੜੀ ਅਸੀਂ ਚੀਜ਼ ਚ ਬਣਾਨੇ ਆ ਨਾ ਚੀਜ਼ ਨੂੰ ਜਾਂ ਫਿਰ ਕਿਸੇ ਚੀਜ਼ ਚ ਅਸੀਂ ਕੁਛ ਟਾਈਮ ਤੱਕ ਸਟੋਰ ਕਰਕੇ ਵੀ ਰੱਖਦੇ ਹਾ, ਉਹ ਚੀਜ਼ ਦੇ ਵਿੱਚ ਜਿਹੜੇ ਉਹ ਹੁੰਦੇ ਨਾ ਜਿਹੜੇ ਅਹ ਜ਼ਰੂਰੀ ਤੱਤਵ ਹੁੰਦੇ ਨੇ ਉਹ ਸਾਡੇ ਜਿਹੜਾ ਭੋਜਨ ਰੱਖ ਰੱਖਿਆ ਤਾਂ ਉਹਦੇ ਵਿੱਚ ਇੰਕਲੂਡ ਹੋ ਜਾਂਦੇ ਨੇ। ਜਿਹਦੇ ਕਾਰਨ ਅ ਜਿਹਦੇ ਕਾਰਨ ਬਿਮਾਰੀਆਂ ਫੈਲ ਜਾਂਦੀਆਂ ਨੇ। ਜੇ ਅੱਛੇ ਨੇ ਤੇ ਅਹ ਨਹੀਂ ਫੈਲਣਗੀਆਂ ਮਤਲਬ ਬੈਨੀਫਿਸ਼ਅਲ ਹੋ ਜਾਣਗੀਆਂ ਸਾਡੀ ਬੋਡੀ ਲਈ। ਤੇ ਜੇ ਅਗਰ ਉਹੀ ਤੱਤਵ ਸਾਡੀ ਬੋੜੀ ਲਈ ਹਾਨੀਕਾਰਕ ਏ ਤੇ ਉਹ ਜ਼ਰੂਰ, ਅਹ ਅਫਕੋਰਸ ਦੀ ਗੱਲ ਨੁਕਸਾਨ ਤੇ ਪਹੁੰਚਾਏ ਗਾ ਹੀ ਨਾ। ਚੀਜ਼ ਹੁਣ ਹੁਣ ਤੁਹਾਨੂੰ ਪਤਾ ਪਲਾਸਟਿਕ ਦੇ ਭਾਂਡੇ ਕਿੰਨੇ ਯੂਜ ਕਰਦੇ ਸੀ, ਲੋਕੀ ਕੰਜਕਾਂ ਤੇ ਤੇ ਹੁਣ ਅਹ ਲੋਕੀ ਹਾਂ ਲੋਕੀ ਦੇਿੰਦੇ ਹੀ ਆਈ ਉਹ ਸਾਨੂੰ ਕੰਜਕਾਂ ਨੂੰ ਕੰੰਜਕਾਂ ਦੇ ਪਲਾਸਟਿਕ ਦੇ ਸਾਡੇ ਵੀ ਭਾਬੀ ਦੇ ਬ ਕੁੜੀਆਂ ਹੈਗੀਆਂ ਨਾ ਕੰਜਕ ਤੇ ਜਾਂਦੀਆਂ ਇੰਨੇ ਮਤਲਬ ਹਾਂ ਤੇ ਇੰਨੀ ਸਾਰੀ ਉਹਨਾਂ ਕੋਲ ਪਲਾਸਟਿਕ ਦੀ
ਹਾਂ, ਅੱਜ-ਕੱਲ ਅਗਰ ਜਿਸ ਮਹਿੰਗਾਈ ਚੱਲ, ਜੇ ਫੇਿਰ ਉਸ ਹਿਸਾਬ ਨਾਲ ਲੋਕਾਂ ਨੇ ਸਮਾਨ ਖ਼ਰੀਦਣਾ ਜੋ ਉਹਨਾਂ ਨੂੰ ਸਹੀ ਰੇਟ ਲੱਗੇਗਾ ਹੀ ਲੈਣਗੇ ਦੇਣ ਵਸ
ਹਾਂ, ਦੇਣ ਵਾਸਤੇ ਤਾਂ ਚਲੋ ਹੋਰ ਕੋਈ ਕਹਿੰਦਾ। ਚਲੋ ਇਹੋ ਹੀ ਲੈ ਲਈਏ, ਹਾਂ ਬਾਕੀ ਕਹਿੰਦੇ ਆ ਕਿ ਸੁ ਸੁਖੀ ਚੀਜ਼ਾਂ ਹੋਨਨਾ ਜਿਵੇਂ ਅਹ ਜਿਵੇਂ ਗਿੱਲੀਆਂ ਚੀਜ਼ਾਂ ਤੇ ਚਲੋ ਹੁੰਦਾ। ਕੀ ਜਿਆਦਾ ਹੋ ਜਾਂਦਾ, ਜਿਹੜੇ ਉਹ ਤੱਤਵ ਹੁੰਦੇ ਨੇ ਜਿਆਦਾ ਇੰਕਲੂਡ ਹੋ ਜਾਂਦੇ ਨੇ। ਜ਼ਿਆਦਾ ਦੇਰ ਤੱਕ ਰੱਖਣ ਲਈ, ਤੇ ਸੁੱਕੀ ਚੀਜ਼ਾਂ ਤੇ ਇੰਨਾ ਇਫੈਕਟ ਨਹੀਂ ਪੈਂਦਾ।
ਨਾ-ਨਾ ਐਂ ਤੋਂ ਹੋ ਗਏ ਰਾਜਮਾਂ-ਰੂਜਮਾ ਹੋ ਗਏ ਕਸਹਿਲੇ ਹੋ ਜਾਂਦੇ। ਫੇਿਰ ਸਿਲਵਰ ਕੁੱਕਰ ਚ।
ਹਾਂ, ਹਾਂਜੀ-ਹਾਂਜੀ ਐਵੇਂ ਹੀ ਦਹੀਂ ਦਹੀਂ ਵਗੈਰਾ ਵੀ ਦੱਸਦੇ ਆ, ਕਿ ਸਾਨੂੰ ਕਿਸੇ ਹੋਰ ਭਾਂਡਿਆਂ ਚ ਹੀ ਰੱਖਣੀ ਚਾਹੀਦੀ ਹੈ ਅਹ ਚੀਜ਼ਾਂ ਚ ਨੀ ਰੱਖ ਚਾਹੀਦੀ ਉਹ ਕਸੈਲੀ ਹੋ ਜਾਂਦੀ ਹੈ ਖੱਟੀ ਹੋ ਜਾਂਦੀ ਹੈ। ਮਤਲਬ ਹਾਂਜੀ ਫਰ ਖਰਚਾ ਹੋਣ ਦੇ ਕਾਰਨ ਉਹਦੇ ਵਿੱਚ ਜਿਹੜੇ ਨੇ ਤੱਤਵ ਆ ਜਾਂਦੇ, ਨੇ ਤੇ ਉਹ ਫੇਿਰ ਸਾਡੀ ਬੋਡੀ ਨੂੰ ਹਾਰਮਫੁਲ ਹੋ ਜਾਂਦੀ ਹੈ, ਤੇ ਉਹਦੇ ਨਾਲ ਕਈ ਬਿਮਾਰੀਆਂ ਵੀ ਹੋ ਜਾਂਦੀਆਂ ਕਹਿੰਦੇ ਆ।
ਹਾਂ, ਇਹ ਤੇ ਹੈ ਹੀ ਹੈ ਫਿਰ ਬਿਮਾਰੀਆਂ ਤੇ ਆਪੇ ਲੱਗਣੀਆਂ ਹੋਣੀਆਂ। ਨਹੀਂ ਉਹ ਚੀਜ਼ਾਂ ਖਾਵਾਂਗੇ, ਤਾਂ ਨਹੀਂ ਖਾਵਾਂਗੇ ਤੇ ਸਵਸਥ ਰਹਾਂਗੇ।
ਹਾਂ, ਇਹ ਤੇ ਹੈ ਹੀ ਹੈ ਤੇ ਤੁਸੀਂ ਯੂਜ ਕਰਦੇ ਹੋ, ਐਲਮੀਨੀਅਮ ਵਗੈਰਾ ਜਾਂ
ਹਾਂਜੀ, ਯੂਜ ਤੇ ਹੋਈ। ਜਾਂਦੀ ਕਈਣ ਦਾਲਾ- ਦੁਲਾ ਤੇ ਉਹਦੇ ਚ ਹੀ ਬਣ ਹੁੰਦੀਆਂ ਨੇ। ਹੂੰ, ਕੜਾਹੀ ਵਗੈਰਾ ਸਭ ਬਣਦੀਆਂ ਨੇ ਸਬਜ਼ੀਆਂ ਈ ਬਣਦੀਆਂ ਨੇ ਚਾਵਲ ਚੂਵਲ ਹੋਗੇ। ਉਹਦੇਈ ਚ ਬਨਣਗੇ।
ਅੱਛਾ-ਅੱਛਾ, ਤੇ ਚਾਵਲ ਤੁਸੀਂ ਕੜਾਹੀ ਚ ਨੀ ਬਣਾਦੇ ਫੇਰ?
ਨਾ-ਨਾ, ਉਹ ਕੁੱਕਰ ਚ ਈ ਮਣਾਨੇ ਆ। ਹੂੰ ਮੇਰੇ ਉੱਧਰ ਪੇਕੇ ਕੜਾਹੀ ਚ ਬਣਾਦੇ ਨੇ।
ਵੀ ਪੇਕੇ ਘਰ ਤੇ ਕੜਾਹੀ ਚ ਬਣਾਦੇ ਨੇ ਲੇ ਦਿਨ ਸਹੁਰੇ ਘਰ ਸਾਡੇ ਵੀ ਨਾ ਕੁਕਰ ਇਚ ਈ ਬਨਾਦੇ ਨੇ।
ਹੂੰ, ਇਸ ਵਾਰ ਮੰਮੀ ਸਾਡੇ ਉੱਧਰ ਕੜਾਈ ਚ ਬਨਾਦੇ ਨੇ ਚਾ ਅ ਸਬਜ਼ੀ ਵੀ ਕੜਾਹੀ ਚ ਬਣਾਉਣਗੇ ਆਲੂ ਬੈਗਣ ਦੀ ਚਾਵਲ ਵੀ ਉਹਦੇ ਚ ਬਣਾਣਗੇ
ਸਾਡੇ ਵੀ ਮੋਸਟਲੀ ਨਾ ਕੜਾਹੀ ਚ ਬਣਦੀ ਐ ਚੀਜ਼ਾਂ ਚਾਵਲ ਹੋ ਗਏ ਜਿਵੇਂ ਤੇ ਸਬਜ਼ ਕਹਿੰਦੇ ਚਾਵਲ ਨਾ ਮਤਲਬ ਅ ਅ ਕੁੱਕਰ ਵਿੱਚ ਹਿਸ ਜਾਂਦੇ ਆ ਥੋੜ੍ਹੇ
ਹਾਂ, ਤਿਆ ਹੂਹੀਂ ਹੈ ਉਹ-ਉਹ ਬਣਣਗੇ ਨਾ ਫਿਰਰ ਬਾਫ ਚ ਬ ਨੇਨੇ ਸੀਟੀ ਵੱਜਣੀ ਏ ਤੇ ਉਹ ਫਿਰ ਭਾਫ ਤ ਚ ਬਣਨੇ ਨੇ ਜਰਾ ਇਹਥੇ ਇੱਕ ਸਿਟੀ ਵਜੇ ਗੀ ਬਣ ਜਾਣੇ ਨੇ।
ਹਾਂਜੀ-ਹਾਂਜੀ ਤੇ ਹੋਰ ਤੁਸੀਂ ਕਿਹੜੀ-ਕਿਹੜੀ ਚੀਜ਼ਾਂ ਕੁੱਕਰ ਤੇ ਕੜਾਹੀ ਚ ਬਣਾਂਦੇ ਔ?
ਕਈ ਹਫਤੇ ਬਾਦ ਸਬਜ਼ੀਆਂ ਹੋ ਕਈ ਵਾਰੀ ਆਲੂ ਗਾਜਰ ਦੀ ਸਬਜ਼ੀ ਬਣ ਜਾਂਦੀ ਏ। ਉਹ ਬਣਾ ਲੈਂਨੇ ਆਂ, ਮਿਕਸ ਸਬਜ਼ੀ ਆਲੂ ਗਾਜਰ ਮਟ ਮਟਰ ਦੀ ਆਲੂ ਮਟਰ ਵੀ ਤੇ ਵੈਸੇ ਵੀ ਉਹਥ ਕੁੱਕਰ ਵਿਚ ਚ ਹੀ ਬਣੇ।
ਹਾਂ-ਹਾਂ, ਜਿਵੇਂ ਉਹ ਆਲੂ ਬੈਂਗਣ, ਸ਼ਿਮਲਾ ਮਿਰਚ ਹੋ ਗਈ ਸ਼ਿਮਲਾ ਮਿਰਚ ਆਲੂ ਹੁੰਦੇ ਉਹ ਵੀ ਤੁਸੀਂ ਕੁੱਕਰ ਚ ਬਣਾਦੇ ਹੋਣੇ ਹੋ
ਹਨ।
ਬਸ ਹੁਣ ਗਰਮੀਆਂ ਚ ਤੇ ਭਿੰਡੀ ਆ ਗਈਏ ਪਿੰਡੀ ਹੋ ਗਈ ਏ ਹਰੀ ਤੋਰੀਆਂ ਹੋ ਗਈਆਂ ਤੇ ਤ ਬ ਉਹ ਗਏ ਅ ਕੀ ਕਹਿੰਦੇ ਨੇ ਘੀਆ ਹੋ ਗਿਆ ਇਹ ਸਬਜ਼ੀਆਂ ਜਿਹੜੀਆਂ ਨੇ ਮੇਨ ਹੋ ਹੋਇਆਂ ਨੇ।
ਖਾਂਦੇ ਈ ਨੀ ਐ ਵੀ ਨੀ ਖਾਂਦੇ ਹੈਗੇ, ਹੂੰ ਨੱਖਰੇ ਕਰਦੇ ਨੇ ਨਾ ਬਰਸ ਸਬਜੀ ਸੁ ਸਬਜੀ ਕਾਟੀ ਰਾਜਮਾ ਰੂਜਮਾ ਬਨਾ ਲੇ, ਛੋਲੇ ਬਨਾ ਲਏ। ਕੜੀ ਵਗੈਰਾ ਬਨਾ ਲਿਆ। ਚੀਜ਼ਾਂ ਜ਼ਾਂਦਾ ਖਾਂਦੇ ਨੇ, ਸਬਜ਼ੀਆਂ ਘੀਆ ਵਗੈਰਾ ਘੱਟ ਈ ਖਾਂਦੇ ਨੇ ਜਾਂ ਘੀਏ ਦੇ ਕੋਫਤੇ ਖਾ ਲੈਂਦੇ ਨੇ।
ਅੱਛਾ, ਸਾਡੇ ਤੇ ਕੀਆ ਰਾਮ ਨਾਲ ਖਾ ਲੈਂਦੇ ਨੇ ਕੀਆ ਤੇ ਬੜੇ ਵਧੀਆ ਤਰੀ ਕੇ ਨਾਲ ਖਾਂਦੇ ਸਾਡੇ ਇਧਰ ਤੇ, ਪੇਕੇ ਨਾ ਮੇਰੇ, ਸੋਰੇ ਥੋੜੇ ਹੈਗੇ ਨੇ ਅ ਉੱਧਰ ਵੀ ਕੀਆ ਨਾ ਮਤਲਬ, ਜਿਵੇਂ ਕੀਆ ਕੋਈ ਮਤਲਬ ਬੋਤ ਘੱਟ ਖਾਂਦੇ ਨੇ, ਬਨਦਾ ਈ ਨੀ ਐ ਕਦੀ ਬਨਾ ਲੈਨਦੇ, ਬ ਬਸ ਫੇਰ, ਇਹ ਹੋ ਜਾਂਦਾ ਕੋਈ ਖਾਂਦਾ ਈ ਨੀ, ਫੇਰ ਉਹਦਾ ਫਾਇਦਾ ਨੀ ਹੁੰਦਾ ਉਹ ਵੀ ਕੋਫਤੇ ਜ਼ਾਦਾ ਬਨਾਨ
ਹੂੰ, ਕੋਫਤੇ ਬਨਾਦੇ ਨੇ।
ਹੂੰ, ਕੋਫਤੇ ਦਾ ਇਹ ਰੇਂਦਾ ਕਿ ਪਕੌੜਿਆਂ ਲਈ ਸਬਜ਼ੀ ਹੋ ਗਈ ਨਾ ਤੇ ਵੈਸੇ ਵੀ ਸਾਡੇ ਘਰ ਇਹ ਰੇਂਦਾ ਕਿ ਮੋਸਟਲੀ ਦਾਲ ਹੋ ਗਈ ਨਾ ਜਿਵੇਂ ਕੋਈ ਅਮ ਮਾਂ ਛੋਲਿਆਂ ਦੀ ਦਾਲ ਬੰਨੀ ਦੀ ਏ। ਯਾ ਫੇਰ ਛੋਲਿਆਂ ਦੀ ਦਾਲ ਏ ਯਾ ਫੇਰ ਮੂੰਗੀ ਸਾਬਤ ਹੋ ਗਈ, ਅ ਮੂੰਗ ਦੁਲੀ ਹੋ ਗਈ ਇਹ ਦਾਲਾਂ ਦੇ ਨਾਲ ਸਾਡੇ ਘਰ ਪੂੜੇ ਆ ਵੇਸਣ ਦੇ ਪੂ ਪੂੜੇ ਯਾ ਵੇਸਨ ਦੇ ਅਹ ਪਕੌੜੇ ਜਰੂਰ ਬਨਵਾ
ਹਾਂ ਉਹ ਤੇ ਖਾਨੇ ਈ ਨਾ, ਪਕੌੜੇ ਵਗੈਰਾ ਤਾਂ ਬੰਨੇ-ਬੰਨੇ ਨੇ ਮਿਕਸ ਪਕੌੜੇ ਬਨੇ ਨੇ, ਆਲੂ ਪਿਆਜ ਦੇ, ਇਹ ਮਿਕਸ ਬਨਦੇ ਨੇ ਫੇਰ। ਸਵਾਦ ਫੇਰ ਐਕਸਟਰਾ ਚੀ ਚਾਹੀਦੇ ਨੇ ਨਾਲ, ਦਾਲ ਦੇ।
ਕਰੰਚੀ ਹੋ ਜਾਂਦਾ ਨਾ। ਚਟਪਟਾ ਹੋ ਜਾਂਦਾ ਟੇਸਟ ਚੇਂਜ ਹੋ ਜਾਂਦਾ ਦਾਲ ਦਾ ਨੀ ਰਹਿੰਦਾ ਖਾਲੀ ਨਹੀਂ ਤੋਂ ਦਾਲਾਂ ਖਾ ਖਾ ਕੇ ਬੰਦਾ ਬੋਰ ਦਿੰਦਾ ਨਾ ਤੇ ਹਾਂ ਏਸ ਕਰਕੇ ਥੋੜਾ ਹਾਂ ਬੰਦਾ ਹੋਰ ਖਾਏ ਵੀ ਕੀ ਦਾਲਾਂ ਨੇ ਹਰੀ ਸਬ ਜੀਆਂ ਸਾਡੇ ਘਰ ਵੈਸੇ ਹੈ ਜਿਵੇਂ ਹਰੀ ਸਬਜ਼ੀਆਂ ਚ ਮੇਨ ਦੇਖੋ ਹ ਹਰੀ ਤੋਰੀ ਹੋ ਗਈ, ਕੀਆ ਹੋ ਗਿਆ, ਇਹ ਆਂਦੇ ਨੇ ਐ
ਹੂੰ, ਹਾਂ ਇਹ ਚੀਜ਼ਾਂ ਤੇ ਘੱਟ ਈ ਖਾ ਲੈਂਦੇ ਨੇ, ਭਿੰਡੀਆਂ ਖਾ ਲੈਂਦੇ ਨੇ, ਭੜਥਾ ਨੀ ਖਾਂਦੇ ਆਲੂ ਬੈਂਗਣ ਦੀ ਸ ਸਬਜ਼ੀ ਖਾ ਲੈਂਦੇ
ਅੱਛਾ, ਤੇ ਅਈਓਏ ਸਾ ਤੇ ਤੇ ਵੈਸੇ ਇੱਦਰ ਸਾਰਾ ਕੁਛ ਖਾ ਲਿੰਦੇ ਨੇ ਮੇਰੇ ਪੇਕੇ ਤੇ ਨਾ ਸਭ ਕੁੱਛ ਬਣ ਜਾਂਦਾ ਚਲੋ ਬਾਕੀ, ਬਾਕੀ ਐਏ ਖਾ ਈ ਲੈਨਾ ਚਾਹੀਦਾ ਸਭ
ਸਭ ਕੁਛ ਖਾਨਾ ਚਾਹੀਦਾਏ, ਖਾ ਵੀ ਲੈਂਦੇ ਨੇ ਕਈ ਵਾਰੀ। ਮਾਸੂਮ ਜੀ ਫੇਰ ਜਾਦਾ ਫੇਰ ਜਾਦਾ ਵੀ ਨਾ ਖਾਈ ਹਲੇ ਸਵਾਦ ਫੇਰ ਉਹ ਹੋ ਜਾਂਦਾ। ਬਸ ਵਧੀਆ ਹੋਰ ਤੁਸੀਂ ਕਰਦੇ ਹੋ ਸੀ।
ਬਸ ਬੈਠੇ ਸੀ ਚਲੋ ਫੇਰ ਠੀਕ ਐ, ਫੇਰ ਕਰਾਂਗੀ ਤੁਹਾਨੂੰ ਕੋਲ।
ਹਾਂ ਕੋਈ ਨੀ ਜਰੂਰ, ਠੀਕ ਐ, ਓਕੇ। ਸਸ ਸ੍ਰੀ ਕਾਲ।
ਸਸ ਸ੍ਰੀ ਕਾਲ।